ਹੈਲੋ।
ਹੈਲੋ।
ਹਾਂਜੀ ਸ਼ਾਸਰੀ ਅਕਾਲ ਮੈਡਮ।
ਸ਼ਾਸਰੀ ਕਾਲ ਜੀ ਕਿਵੇਂ ਓ?
ਵਧੀਆ ਜੀ ਵਧੀਆ ਤੁਸੀਂ ਦੱਸੋ।
ਵਧੀਆ ਜੀ ਵਧੀਆ ਹੋਰ ਘਰ ਠੀਕ ਨੇ ਸਭ?
ਹਾਂਜੀ-ਹਾਂਜੀ ਵਧੀਆ-ਵਧੀਆ ਹੋਰ ਮੈਡਮ ਖਾਣਾ ਵਗੈਰਾ ਖਾ ਲਿਆ?
ਹਾਂਜੀ-ਹਾਂਜੀ, ਖਾਣਾ ਖਾ ਲਿਆ ਜੀ ਬਸ ਫਰੀ ਸੀਗੇ ਹੁਣ, ਬੈਠੇ ਸੀਗੇ ਆਪਣਾ ਆਰਾਮ ਨਾਲ ਫੋਨ ਚਲਾਈ ਜਾ ਰਹੇ ਸੀਗੇ।
ਹਾਂਜੀ ਚਲੋ ਫੋਨ ਹੁਣ ਫੋਨ ਵੀ ਕਿੰਨਾ ਕੁ ਚਿਰੇ ਚਲਾਵਾਂਗੇ ਆਪਾਂ।
ਉਹੀ ਹੈ ਫੋਨ ਦੇ ਵਿੱਚ ਵੀ ਬੰਦਾ ਰੀਲਜ਼ ਹੀ ਦੇਖ ਸਕਦਾ ਉਸ ਤੋਂ ਬਿਨਾਂ ਹੋਰ ਕਰੇ ਵੀ ਕੀ।
ਹਾਂਜੀ ਹਾਂਜੀ ਹਾਂਜੀ ਫੋਨ 'ਚ ਵੀ, ਹੁਣ ਦੇਖੋ ਗਰਮੀ ਹੋ ਰਹੀ ਹੈ ਗਰਮੀ ਕਰ ਕੇ ਫੋਨ ਵੀ ਹੀਟ ਦੇਣ ਲੱਗ ਜਾਂਦੇ ਨੇ। ਕੋਈ ਵੀ ਵੱਡ ਕੋਈ ਵੀ ਦੇਖੋ ਵੱਡ ਤੋਂ ਵੱਡਾ ਫੋਨ ਹੋਵੇ ਕੋਈ ਵੀ ਹੋਵ ਜੇ ਉਹ ਨਵਾਂ ਹੀ ਕਿਉ ਨਾ ਲਿਆਂਦਾ ਹੋਵੇ ਉਹ ਵੀ ਹੀਟ ਇੱਕ ਆ ਰੋਜ ਗਰਮੀ
ਹਾਂਜੀ-ਹਾਂਜੀ ਬਿਲਕੁਲ ਈ ਇੱਕ-ਦੋ ਵਾਰ ਮੈਨੇ ਪਤਾ ਕੀ ਕੀਤਾ ਹਨਾ ਫੋਨ ਜਿਆਦਾ ਗਰਮ ਹੋ ਜਾਂਦਾ ਸੀਗਾ ਮੈਂ ਤਾਂ ਫਰਿੱਜ ਚ ਰੱਖ
ਫਰਿੱਜ ਚ ਰੱਖ ਦਿੰਦੇ ਹਾਂਜੀ-ਹਾਂਜੀ। ਮੇਰਾ ਬ੍ਰਦਰ ਵੀ ਦੇਖਲੋ ਮੈਮ ਉਹ ਗੇਮ ਖੇਡਦਾ ਵਾ, ਉਹ ਸਾਰਾ ਦਿਨ ਗੇਮ ਖੇਡਦਾ ਦਾ ਵਾ 'ਤੇ ਮਤਲਬ ਕਿ ਚਲੋ ਕਈ ਵਾਰੀ ਲਾਈਟ ਨਹੀਂ ਨਾ ਹੁੰਦੀ ਨਹੀਂ ਤੇ ਏਸੀ ਤੇ ਵਿੱਚ ਵੜਨ ਆਲਾ ਕਰ ਦੂਗਾ ਜਾਂ ਫਿਰ ਫਰਿੱਜ ਚ ਰੱਖ ਦੂਗਾ ਉੱਪਰਲੇ ਖਾਨੇ ਚ ਰੱਖ ਦਿੰਦਾ ਆ। ਆਪਾਂ ਚਲੋ ਆਈ ਫੋਨ ਵਾਲਿਆਂ ਨੂੰ ਤਾਂ ਮੰਨੇ ਆ ਆਈ ਫੋਨ ਵਾਲਿਆਂ ਦਾ ਵੀ ਬੜਾ ਹੀਟ ਕਰਦਾ ਆ।
ਹਾਂਜੀ-ਹਾਂਜੀ, ਆਈ ਫੋਨ ਦੀ ਤਾਂ ਬੈਟਰੀ ਹੀ ਨੀ ਪੂਰੀ ਹੁੰਦੀ ਏ ਆਈ ਫੋਨ ਦੀ ਤਾਂ।
ਹਾਂਜੀ ਹਾਂਜੀ ਹਾਂਜੀ।
ਬੈਟਰੀ ਲੱਗਦੀ ਆ ਉਹਦੇ ਤੇ ਤਾਂ।
ਹਾਂਜੀ ਖੁਦ ਲਗਾ ਲ ਲੋ ਹੁਣ ਤਾਂ ਅੱਜ ਕੱਲ ਤਾਂ ਕੋਈ ਵੀ ਨੀ ਗਰਮੀ ਚ ਤਾਂ ਲਗਾ ਲੋ। ਕੋਈ ਵੀ ਨੀ ਫੋਨ ਉਹ ਚੰਗੀ ਤਰ੍ਹਾਂ ਕੰਮ ਕਰਦਾ ਹੈਗਾ।
ਬਿਲਕੁਲ-ਬਿਲਕੁਲ, ਪਰ ਐਵੇਂ ਆ ਦੇਖੋ ਹੁਨ ਜਿਵੇਂ ਹੁਣ ਆਪਾਂ ਨੂੰ ਆਈ ਫੋਨ ਦੁਬਾਰਾ-ਦੁਬਾਰਾ ਚਾਰਜ ਕਰਨਾ ਪੈਂਦਾ, ਐਂਡਰੋਇਡ ਨੂੰ ਜੇ ਆਪਾਂ ਇੱਕ ਵਾਰੀ ਕਰ ਲਈਏ ਨਾ ਸਵੇਰੇ ਸਾਰਾ ਦਿਨ ਕੱਢ ਜਾਂਦਾ।
ਹਾਂਜੀ-ਹਾਂਜੀ।
ਹਾਂਜੀ
ਹਾਂਜੀ, ਤੇ ਓਦਾਂ ਵੀ ਮਤਲਬ ਕੀ- ਅੱਜਕੱਲ ਹ ਤੇ ਲਗਾ ਲਓ ਕਈ ਤੇ ਫੋਨ ਐਵੇਂ ਵੀ ਹੁੰਦੇ ਨੇ- ਜਿਹੜੇ ਦੂਸਰੇ ਵੀ ਹੁੰਦੇ ਨੇ ਆਈਫੋਨ ਨੂੰ ਛੱਡ ਕੇ ਐਂਡਰਾਇਡ, ਉਹ ਵੀ ਨੀ- ਕੱਢਦੇ ਬੈਟਰੀ ਦਾ ਪਰ ਚਲੋ, ਐਂ ਆ ਵੀ ਐਂਡਰਾਇਡ ਵਧੀਆ ਹੁੰਦੇ ਨੇ।
ਵਧੀਆ ਹੁੰਦੇ ਨੇ ਹੁਣ ਦੇਖੋ ਜੇ
ਆਈਫੋਨ ਦਾ ਤੇ ਇੱਕ ਨਾਮ ਈ ਐ ਮ ਨਾਮ ਵੀ ਨੀ ਚਲੋ ਉਹਦੀ ਕੈਮਰਾ ਕੁਆਲਿਟੀ, ਫੀਚਰ ਉਹਦੇ ਵੀ ਨੇ ਵਧੀਆ ਨੇ। ਹਨਾ, ਉਹਦੇ ਵੀ ਬਹੁਤ ਜਿਆਦਾ ਵਧੀਆ ਨੇ ਪਰ ਚਲੋ ਐ ਹੁੰਦਾ ਵੀ ਹਨਾ ਉਹ ਤਾਂ ਲਗਾ ਲਓ ਜੇ ਕਿਸੇ ਕੋਲ ਹੁੰਦਾ ਉਹਨੂੰ ਐਂ ਹੁੰਦਾ ਵੀ ਹਾਂ ਮੇਰੇ ਕੋਲ ਆਈ ਫੋਨ ਆ ਉਹਨੂੰ ਖੁਦ ਨੂੰ ਆਪ ਆਪਣੇ ਆਪ ਨੂੰ ਫੀਲ ਹੁੰਦਾ ਵੀ, ਵਧੀਆ ਫੀਲ ਹੁੰਦਾ ਉਹਨੂੰ।
ਬਿਲਕੁਲ-ਬਿਲਕੁਲ ਇੱਕ ਇਹੇ ਵੀ ਆ ਨਾ ਦੇਖੋ ਹਨਾ ਜੇ ਮੰਨ ਲਓ ਆਈ ਫੋਨ ਚ ਕੋਈ ਹਨਾ ਖਰਾਬੀ ਪੈ ਜਾਂਦੀ ਹੈ ਖ਼ਰਾਬ ਹੋ ਜਾਂਦਾ ਉਹ ਛੇਤੀ ਦੇ ਕੇ ਹਨਾ ਨਾ ਤਾਂ ਲੋਕਲ ਮਾਰਕੀਟ ਦੇ ਵਿੱਚ ਸਹੀ ਹੁੰਦਾ ਹੈਗਾ, ਮਤਲਬ ਬੜੀ ਦੁਕਾਨ ਤੇ ਜਾਣਾ ਪੈਂਦਾ ਹਨਾ ਤੇ ਉਹਦਾ ਖਰਚਾ ਵੀ ਜ਼ਿਆਦਾ ਹੋ ਜਾਂਦਾ।
ਹਾਂਜੀ ਲਗਾ ਲੋ ਹੁਣ ਆਪਾਂ ਨੇ ਗਲਾਸ ਕਾਰਡ ਪਵਾਣਾ ਉੱਥੇ ਉਹਦੇ ਕਿਤੇ ਪਊਗਾ ਚਾਰ ਦਾ ਚਾਰ ਕੁ ਹਜ਼ਾਰ ਦਾ ਇਹਦਾ ਆਪਣੇ ਨਾਲ ਤਾਂ ਸੌ ਡੇਢ ਸੌ ਚ ਕੰਮ ਸਰ ਜਾਂਦਾ ਆ।
ਬਿਲਕੁਲ-ਬਿਲਕੁਲ ਇਹਦਾ ਚਾਰਜਰ ਵੀ ਤਾਂ ਦੇਖੋ ਜੇ ਮੰਨ ਲੋ ਚਾਰਜਰ ਖਰਾਬ ਹੋ ਗਿਆ ਇਹਦਾ ਓਰੀਜਨਲ ਚਾਰਜਰ ਕਿੰਨਾ ਮਹਿੰਗਾ ਹੈ ਆਈ ਫੋਨ ਦਾ।
ਹਾਂਜੀ-ਹਾਂਜੀ, ਇਹਦਾ ਚਲੋ ਹੁਣ ਮੇਰਾ ਵੀ ਪਿੱਛੇ ਚਲੋ ਐਂਡਰੋਇਡ ਫੋਨ ਆ ਮੇਰਾ ਵੀ। ਮੇਰੇ ਆਲਾ ਖ਼ਰਾਬ ਹੋ ਗਿਆ। ਸੀਗਾ ਪਿੱਛੇ ਜੀ ਹੁਣ। ਆਹ ਹੋ ਗਿਆ ਪੰਦਰਾਂ ਕੁ ਵੀਹ - ਕੁ ਦਿਨ ਹੋਏ ਨੇ ਹਨਾ। ਫਿਰ ਮੈਂ ਨਵਾਂ ਲਿਆਣਾ ਸੀਗਾ।
ਓਕੇ- ਓਕੇ।
ਤੇ ਨਵਾਂ ਮੈਨੂੰ ਮਿਲ ਗਿਆ ਸੀਗਾ ਦੇਖ ਲਓ। ਸਾਢੇ ਕੁ ਪੰਜ ਸੌ ਦਾ ਮਿਲ ਗਿਆ ਸੀਗਾ। ਪਰ ਹੁਣ ਤਾਂ ਚਲੋ ਫਿਰ ਵੀ ਠੀਕ ਮਿਲ ਜਾਂਦੇ ਨੇ। ਪਰ ਆਈਫੋਨਾ ਦੇ ਤਾਂ ਬੜੇ ਮੈਗੇ ਹੁੰਦੇ ਨੇ। ਚਾਰਜਰ ਏਨਾਂ ਦੇ ਤਾਂ ਏਅਰਪੋਰਟਸ ਵੀ ਲਗਾ ਲੋ। ਘੜੀਆਂ ਵੀ ਹਰ ਇੱਕ ਚੀਜ਼ ਮਤਲਬ ਕੀ। ਕੋਈ ਬ੍ਰੈਂਡ ਐਵੇਂ ਦਾ ਹੁੰਦਾ ਜੋ ਮੈਗਾ ਈ ਹੁੰਦਾ ਆ।
ਬਿਲਕੁਲ - ਬਿਲਕੁਲ ਏ ਤਾਂ ਹੈ।
ਹਾਂਜੀ - ਹਾਂਜੀ ਕੋਈ ਕਈ ਤਾਂ ਬ੍ਰਾਂਡ ਚਲੋ ਠੀਕ ਹੁੰਦੇ ਨੇ ਹਨਾ।
ਹੁਣ ਏ ਵੀ ਹੁੰਦਾ ਨਾ ਦੇਖੋ। ਜੇ ਜੇ ਮੰਨ ਲਓ ਆਪਣਾ ਏ ਐਂਡਰੋਇਡ ਕਿਤੇ ਗਿਰ ਗੁਰ ਜਾਵੇ ਹਨਾ ਚਲੋ। ਫੇਰ ਵੀ ਬਚ ਜਾਂਦਾ ਮਾੜਾ ਮੋਟਾ ਨਾ ਗਲਾਸ। ਕੜੀ ਹੁੰਦਾ ਆਈਫੋਨ ਜੇ ਕਿਤੇ ਗਿਰ ਜੇ ਬੋਤ ਮੈਗਾ ਪੈ ਜਾਂਦਾ। ਓਨੂੰ ਸਈ ਕਰਵਾਣਾ ਫਿਰ ਤੇ ਓਦਾਂ ਫਿਰ ਚੱਲਦਾ ਵੀ ਨੀ।
ਪ੍ਰੂਫ ਵੀ ਹੁੰਦਾ। ਹੁਣ ਜੇ ਆਪਣੇ ਨੂੰ ਮਾੜਾ ਜਿਆ ਵੀ ਪਾਣੀ ਲੱਗ ਜਾ। ਇਹ ਹੈਂਗ ਹੋਣ ਲੱਗ ਜਾਂਦਾ ਏ। ਪਰ ਚਲੋ ਆਈਫੋਨ ਦਾ ਏ ਫੈਦਾ ਵੀ ਓ ਵਾਟਰਪਰੂਫ ਹੁੰਦਾ ਏ।
ਹਾਂਜੀ ਏ ਤੇ ਗੱਲ ਸਈ ਆ। ਜਿਵੇਂ ਦੇਖੋ ਹਰ ਇੱਕ ਚੀਜ਼ ਦੇ ਦੇਖੋ ਨਾ। ਨੁਕਸਾਨ ਨੇ ਉਨੇ ਫਾਈਦੇ ਦੇ ਵੀ ਨੇ।
ਫਾਇਦੇ ਵੀ ਨੇ ਹਾਂਜੀ -ਹਾਂਜੀ -ਹਾਂਜੀ।
ਹਾਂਜੀ ਮਤਲਬ ਸਾਰਿਆਂ ਦੀਆਂ ਆਪਣੀਆਂ - ਆਪਣੀਆਂ ਹਨਾ।
ਆਪਣੀ - ਆਪਣੀ ਚਲੋ ਆਪਣੀ -ਆਪਣੀ ਜਗ੍ਹਾ ਹਰ ਇੱਕ ਸਹੀ ਨੇ।
ਹਾਂਜੀ -ਹਾਂਜੀ ਬਿਲਕੁਲ ਬਾਕੀ। ਮੇਨ ਤਾਂ ਦੇਖੋ ਆਈਫੋਨ ਦੇ ਵਿੱਚ ਫੋਟੋਜ਼ ਦਾ ਈ ਹੁੰਦਾ ਹੋਨਾ ਵੀ।
ਫੋਟੋਜ਼ ਹਾਂਜੀ ਕਲੈਰਿਟੀ ਹੁੰਦੀ ਏ। ਇੱਕ ਚਲੋ ਇੱਕ ਬੰਦੇ ਨੂੰ ਐ ਵੀ ਫੀਲ ਹੁੰਦਾ। ਵੀ ਓ ਆਪਣੇ ਆਪ ਨੂੰ ਪਤਾ ਨੀ ਮਤਲਬ ਕਿ ਵਧੀਆ ਜਾ ਫੀਲ ਕਰਨ ਲੱਗ ਜਾਂਦਾ ਵੀ ਜੇ ਹੱਥ 'ਚ ਆਈ ਫੋਨ। ਵੀ ਫੜਿਆ।
ਬਿਲਕੁਲ -ਬਿਲਕੁਲ ਹੁਣ ਦੇਖੋ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਲੋਕ ਵੀਡੀਓਜ਼ ਪਾਂਦੇ ਨੇ। ਓਨਾਂ ਕੋਲ ਹਰ ਇੱਕ ਕੋਲ ਆਈ ਫੋਨ ਹੋਏਗਾ ਹਨਾ। ਕਿਉਂਕਿ ਆਈਫੋਨ ਤੋਂ ਬਿਨਾਂ ਓ
ਹਾਂਜੀ- ਹਾਂਜੀ। ਹੁਣ ਜੇੜੇ ਮਤਲਬ ਕੀ ਹਾਂਜੀ ਵਲੋਗ ਵਗੈਰਾ ਬਣਾਂਦੇ ਨੇ ਹਨਾ। ਜਿਵੇਂ ਕੋਈ ਛੋਟਾ ਮੋਟਾ ਓ ਹੋ ਗਿਆ ਵਲੋਗਰ ਹੋ ਗਿਆ। ਓਨਾਂ ਕੋਲ ਤਾਂ ਆਈਫੋਨ ਹੋਣਗੇ। ਕਿਉਂਕਿ। ਓਨਾਂ ਨੂੰ ਐਡਾ ਮਲਬ ਕਿਉਂ ਓ ਨੀ ਹੁੰਦੇ ਵੀ ਹਨਾ। ਏਨਾ ਵੀ ਓਨਾਂ ਨੂੰ ਓ ਨ ਹੁੰਦਾ। ਵੀ ਓ ਕੈਮਰੇ ਵਗੈਰਾ ਖ਼ਰੀਦ ਸਕਣ ਹਨਾ। ਤੇ ਓਨਾਂ ਲਈ ਤਾਂ ਚਲੋ। ਓ ਬੜੀ ਵਧੀਆ ਓਪਸ਼ਨ ਆ। ਪਰ ਲਗਾ ਲੋੋ ਮੈਮ ਹੁਣ ਦੇਖ ਲਓ ਤੁਸੀਂ ਆਈਫੋਨ ਦੇ ਟੱਕਰ 'ਚ ਪੂਰਾ ਸੈਮਸੰਗ ਦਾ ਜਿਹੜਾ ਹੁਣ ਨਵਾਂ ਆਇਆ ਸੀਗਾ। ਇਹ ਇਹ ਉਹਨੂੰ ਪੂਰਾ ਟੱਕਰ ਦੇ ਰਿਹਾ ਏ।
ਅੱਛਾ- ਅੱਛਾ ਨਹੀਂ ਮੈਨੂੰ ਤਾਂ ਉਸ ਚੀਜ਼ ਬਾਰੇ ਤਾਂ ਨਹੀਂ ਪਤਾ ਹੈਗਾ।
ਨਹੀਂ- ਨਹੀਂ ਸੈਮਸੰਗ ਵੀ। ਸੈਮਸੰਗ - ਆਈਫੋਨ ਦੀ ਜ਼ਿਆਦਾ ਉਹ ਹੁੰਦੀ ਹੈ। ਪੂਰੀ। ਟੱਕਰ ਹੁੰਦੀ। ਤੇ ਮਤਲਬ ਕਿ ਅੱਜ। ਕੱਲ੍ਹ ਦਾ ਤੁ ਲਗਾ ਲੋ ਅੱਧਿਆਂ ਕੋਲ ਆਈਫੋਨ ਨੂੰ ਛੱਡ ਕੇ। ਜਾਂ ਤਾਨੂੰ ਆਈਫੋਨ ਮਿਲੂਗਾ। ਜੇੜੇ ਮਤਲਬ। ਵੱਡੇ ਵੱਡੇ ਵਲੋਗਰ ਨੇ ਹਨਾ। ਜਾਂ ਕੁਛ ਹੋਰ ਵੀ ਨੇ ਹਨਾ ਜਾਂ ਤਾਨੂੰ ਆਈਫੋਨ ਮਿਲੂਗਾ ਜਾਂ ਫਿਰ ਸੈਮਸੰਗ ਮਿਲੂਗਾ। ਦੇਖੋ ਜਿਨਾਂ ਨੇ ਤਾਂ ਮੈਮ ਸ਼ੋ ਓਫ ਕਰਨਾ ਆ ਓਨਾਂ ਕੋਲ ਤਾਨੂੰ ਆਈਫੋਨ ਮਿਲੂਗਾ। ਮਤਲਬ ਕਿ ਸ਼ੋ ਓਫ ਨੀ ਮਤਲਬ ਜਿਨਾਂ ਨੂੰ ਮਲਬ ਕਿ ਐਂ ਹੁੰਦਾ ਵੀ ਹਾਂ। ਆਈਫੋਨ ਹੋਵੇ ਸਾਡੇ ਕੋਲ ਹੁਣ ਪਰ ਜਿਨਾਂ ਨੂੰ ਲੱਗ ਕੰਮ ਵਗੈਰਾ ਦਾ ਹੁੰਦਾ ਓਨਾਂ ਕੋਲ ਤਾਨੂੰ ਸੈਮਸੰਗ ਦਾ ਵਧੀਆ ਫੋਨ ਮਿਲੁਗਾ। ਜੇੜਾ
ਇੱਕ ਗੱਲ ਏ ਵੀ ਨਾ। ਹੁਣ ਦੇਖੋ ਹੁਣ ਜੇੜੇ ਮਲਬ ਆਪਣੇ ਵੀਡੀਓਸ ਵਗੈਰਾ ਪਾਂਦੇ ਨੇ ਹਨਾ। ਓਨਾਂ ਨੇ ਆਪਣਾ ਕੰਮ ਸਟਾਰਟ ਕਰਨਾ। ਸੋਸ਼ਲ ਮੀਡੀਆ ਤੇ ਓਨਾਂ ਨੂੰ ਸਭ ਤੋਂ ਪੈਲਾਂ ਫੋਨ ਚਾਈਦਾ ਆ ਆਈਫੋਨ।
ਫੋਨ ਹਾਂਜੀ -ਹਾਂਜੀ ਫੋਨ ਬਿਨਾ ਦੇਖੋ ਅੱਜ - ਕੱਲ ਕੋਈ ਰੈ ਵੀ ਨੀ ਸਕਦਾ। ਓ ਤਾਂ ਸਾਰਿਆਂ ਦੀ ਇੱਕ ਲਗਾ ਲੋ ਇੱਕ ਸਰੀਰ ਦਾ ਮਹੱਤਵਪੂਰਨ ਅੰਗ ਈ ਬਣ ਚੁੱਕਿਆ ਆ।
ਬਿਲਕੁਲ -ਬਿਲਕੁਲ ਹੁਣ ਤੁਸੀਂ ਦੇਖੋ ਇੱਕ ਦਿਨ ਆਪਣੇ ਫੋਨ ਦੇ ਵਿੱਚ ਰਿਚਾਰਜ ਖ਼ਤਮ ਹੋ ਜੇ ਆਪਾਂ ਓਨੂੰ ਚਾਰਜ ਤੱਕ- ਨਹੀਂ ਲਾਉਂਦੇ ਹੈਗੇ ਫੋਨ ਨੂੰ ਮੇਰੇ ਨਾਲ ਸੇਮ ਇਹੀ ਚੀਜ਼ ਹੁੰਦੀ ਆ।
ਉਹ ਵੀ ਦਿਨ ਪਰ ਦਿਨ ਮਹਿੰਗੇ ਹੁੰਦੇ ਜਾਂਦੇ ਨੇ
ਬਿਲਕੁਲ ਬਿਲਕੁਲ। ਤੇ ਹੁਣ ਜੇ ਮੰਨ ਲਓ ਮੇਰਾ ਰਿਚਾਰਜ ਕਿਸੇ ਦਿਨ ਖ਼ਤਮ ਹੋ ਜਾਂਦਾ ਤਾਂ ਮੈਂ ਓਦਣ ਫੋਨ ਨੂੰ ਚਾਰਜ ਵੀ ਨਹੀਂ ਲਗਾਉਂਦੀ ਹੈਗੀ। ਕਿਉਂਕਿ ਰਿਚਾਰਜ ਤੋਂ ਬਿਨਾਂ ਫੋਨ ਦੇ ਹੁੰਦਾ ਕੁਛ ਨੀ ਦੇਖਣ ਕੀ। ਇਹ ਚੀਜ਼ ਹੋ ਜਾਂਦੀ ਹੈ ਨਾ। ਹੈਲੋ। ਹੈਲੋ। ਹੈਲੋ।
ਮਿੰਟ ਹਾਂ। ਬਹੁਤ ਮਤਲਬ ਕਿ ਹੀ ਨੀ ਹੋ ਰਿਹਾ
ਹਾਂਜੀ ਹਾਂਜੀ ਤੁਹਾਡੀ ਆਵਾਜ਼ ਘੱਟ ਗਈ ਸੀ ਵਿੱਚ ਜੀ ਹੈਲੋ। ਹੈਲੋ।
ਹੈਲੋ ਹਾਂਜੀ ਹਾਂਜੀ ਹੁਣ ਆ ਗਈ ਆਵਾਜ।
ਹਾਂਜੀ ਹਾਂਜੀ ਹੁਣ ਆ ਗਈ ਕਿੱਥੇ ਚਲੇ ਗਏ ਸੀ ਤੁਸੀਂ ਅੰਦਰ ਬੈਠੇ ਹੋ ਕਿਤੇ।
ਹਾਂਜੀ ਹਾਂਜੀ ਪਤਾ ਕੀ ਹੈ ਮਤਲਬ ਕਿ ਆਵਾਜ਼ ਘੱਟ ਗਈ ਸੀਗੀ ਮੈਨੂੰ ਲੱਗਦਾ ਤੁਹਾਡੀ।
ਅਹ ਨਹੀਂ ਹਾਂ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀਗੀ।
ਹਾਂਜੀ ਮੈਨੂੰ ਤੁਹਾਡੀ ਨੀ ਆ ਰਹੀ ਸੀ ਕਈ ਵਾਰ ਚਲੋ ਇਸ਼ੂ ਹੋ ਜਾਂਦਾ ਹਨਾ ਹਾਂਜੀ ਹਾਂਜੀ ਫਿਰ ਆਪ ਆਪ ਨੂੰ ਰੀਗ੍ਰੈਟ ਜਾਂ ਹੁੰਦਾ ਵੀ ਆਪਾਂ ਇਹਨਾ ਟਾਈਮ ਬੋਲੇ ਵੀ ਜਿਹੜਾ ਮੈਂ ਪਹਿਲਾ ਪਲੇੈਟਫਾਰਮ ਤੇ ਕੰਮ ਕੀਤਾ ਸੀਗਾ ਤੇ ਉਹਦੇ ਤੇ ਚਲੋ ਉੱਨੀ ਮਿੰਟ ਬੋਲਣਾ ਹੁੰਦਾ ਸੀਗਾ।
ਓਕੇ।
ਉਹਦੇ ਤੇ ਨਾ ਥੋੜ੍ਹਾ ਸਪੋਕਨ ਟਾਈਮ ਦੋਨਾਂ ਦਾ ਬਰਾਬਰ ਹੋਣਾ ਚਾਹੀਦਾ ਸੀ ਅੱਗੇ ਕੋਈ ਵੀ ਰੈਂਡਮ ਪਰਸਨ ਆ ਸਕਦਾ ਆ।
ੳਕੇ ਮਤਲਬ ਕਿਸੇ ਦੇ ਨਾਲ ਵੀ ਹੁੰਦੀ ਸੀ।
ਕੋਈ ਉੱਥੇ ਤਾਂ ਕੋਈ ਵੀ ਉੱਥੇ ਤਾਂ ਕੋਈ ਵੀ ਮਤਲਬ ਕਿ ਉਹ ਮਤਲਬ ਕਿ ਉੱਥੇ ਨੰਬਰ ਵਗੈਰਾ ਨਹੀਂ ਹੈਗਾ ਵੀ ਉੱਥੇ ਪਰ ਮਤਲਬ ਕਿ ਆਈ ਹੁੰਦੀ ਆ ਵੀ ਆਈਡੀ ਮੇਂਸ਼ਨ ਹਾਂਜੀ ਹਾਂਜੀ ਬਿਲਕੁਲ। ਤਾਂ ਕਰਕੇ ਉੱਥੇ ਕੋਈ ਵੀ ਨੈਂ ਨੰਬਰ ਸੁਣਾ ਸਕਦਾ ਸੀਗਾ।
ਚਲੋ ਵੈਸੇ ਉਹ ਤਾਂ ਦੇਖੋ ਸਹੀ ਵੀ ਸੀਗਾ। ਹਨਾ ਹੁਣ ਦੇਖੋ ਆਪਾਂ ਜੇ ਆਪਾਂ ਜਾਣ ਪਛਾਣਦੇ ਕਹੀਏ ਜਿਵੇਂ ਇੱਥੇ ਹਨਾ ਇੰਨੇ ਲੱਭਣੇ ਔਖੇ ਜਾਂਦੇ ਨੇ ਰੈਂਡਮ ਕਿਸੇ ਨਾਲ ਵੀ।
ਹਾਂਜੀ-ਹਾਂਜੀ। ਹਾਂਜੀ ਕਈ ਤਾਂ ਦੇਖੋ ਬੜੇ ਨਾਈਸ ਪਰਸਨ ਸੀਗੇ ਉੱਥੇ ਦੇ।
ਹਾਂਜੀ।
ਵਧੀਆ ਗੱਲ ਕਰਦੇ ਸੀਗੇ। ਕਈ ਤਾਂ ਦੇਖੋ ਲਗਾ ਲਓ ਆਪਾਂ ਨੂੰ ਸਾਡੇ ਉਨੀ ਮਿੰਟ ਗੱਲ ਕਰਨੀ ਆ ਮੈਡਮ। ਆਪਾਂ ਮਤਲਬ ਕਿ ਜੇ ਆਪਾਂ ਸੱਤ ਅੱਠ ਮਿੰਟ ਵੀ। ਵੈਸ ਮੈਂ-ਮੈਂ ਜੇ ਕਹਿੰਦੀ ਹਾਂ। ਉਹ ਆਪ ਨੂੰ ਟੋਪਿਕ ਵੀ ਦਿੰਦੇ ਸੀਗੇ ਪਰ ਮੈਂ ਲੱਗਾ ਲੋ ਟੋਪਿਕ ਇੱਕ ਤਾਂ ਗੱਲ ਕੀਤੀ ਨੀ ਮੈਂ ਵੈਸੇ ਹੀ ਗੱਲ ਕਰ ਲੈਂਦੀ ਸੀਗੀ।
ਠੀਕ ਹੈ ਠੀਕ ਹੈ ਹਾਂਜੀ
ਤੇ ਕਈ ਚਲੋ ਹੁੰਦਾ ਵੀ ਟੋਪਿਕ ਹਨਾ ਵੀ ਗੱਲਾਂ ਵੀ ਤੇ ਕਈਆਂ ਚਲੋ ਵੀ ਸੱਤ ਅੱਠ ਮਿੰਟ ਮਤਲਬ ਕਿ ਗੱਲ ਕਰਕੇ ਓਦਾਂ ਟੋਪਿਕ ਤੇ। ਪਰ ਕਈ ਪਰਸਨ ਜਿਹੜੇ ਐਵੇਂ ਦੇ ਹੁੰਦੇ ਸੀਗੇ ਉਹ ਹੈਲੋ ਹਾਈ ਕਰਕੇ ਤੇ ਜਦ ਟੋਪਿਕ ਬੋਲਣਾ ਸਟਾਰਟ ਕਰ ਦਿੰਦੇ ਸੀਗੇ ਤੁਸੀਂ ਟੋਪਿਕ ਨੂੰ ਕਿੰਨਾ ਕੁ ਲੰਬਾ ਸੀਟ ਲੋਂਗੇ
ਉਹ ਐਵੇਂ ਕਰਦੇ ਹੋਣੇ ਜਿੱਦਾਂ ਆਪਾਂ ਸਪੀਚ ਨਹੀਂ ਦੇ ਰਹੇ ਹੁੰਦੇ ਸਕੂਲ ਦੇ ਵਿੱਚ ਸਟੇਜ ਤੇ ਖੜ ਕੇ।
ਹਾਂਜੀ ਹੁਣ ਲੱਗਾ ਲਓ ਟੋਪਿਕ ਨੂੰ ਵੀ ਇਹ ਤੁਸੀਂ ਕਿੰਨਾ ਕੁ ਲੰਬਾ ਖਿੱਚ ਲਓਗੇ ਸੱਤ ਮਿੰਟ ਦਾ ਅੱਠ ਮਿੰਟ ਦਾ। ਉਹਦਾ ਥੋੜੀਆਂ ਥੋੜੀਆਂ ਲਾਈਨਾਂ ਦਿੰਦੇ ਸੀਗੇ।
ਬਿਲਕੁਲ- ਬਿਲਕੁਲ ਇੱਥੇ ਗਲਤੀ ਹੈ।
ਹਾਂਜੀ, ਉਹਨਾਂ ਦੀ ਹੁੰਦੀਆਂ ਸੀਗੀਆ ਛੇ ਸੱਤ ਲਾਈਨਾਂ ਦਾ ਛੇ ਸੱਤ ਲਾਈਨਾਂ ਦਿੰਦੇ ਸੀਗੇ ਉਨੀ ਕੁ ਛੇ ਸੱਤ ਲਾਈਨਾਂ ਆਪਾਂ ਕਿੰਨਾ ਉੱਨੀ ਮਿੰਟ 'ਚ ਥੋੜ੍ਹੀ ਨਾ ਉਹ ਕਰ ਲਾਂਗੇ। ਫੇਰ ਜਦੋਂ ਲਾਈਨਾਂ ਖ਼ਤਮ ਹੋ ਜਾਂਦੀਆਂ ਸੀਗੀਆਂ, ਉਹ ਤਾਂ ਛੇ- ਸੱਤ ਮਿੰਟਾਂ 'ਚ ਮੁੱਕ ਜਾਂਦੀਆਂ ਸੀਗੀਆਂ। ਉਹਨੂੰ ਵੀ ਆਪਾਂ ਕਿੰਨਾ ਕੁ ਟਾਈਮ ਕਰ ਲਾਂਗੇ।
ਨਾਲੇ ਦੇਖੋ ਜਿਹੜੀ ਗੱਲ ਮਤਲਬ ਹਨਾ ਆਪਣੇ ਰੈਂਡਮਲੀ ਘਰੇ ਤੋਂ ਬਣਦੀ ਆ। ਉਹ ਆਪਾਂ ਕਿਸੇ ਚੀਜ਼ ਨੂੰ ਦੇਖ ਕੀ ਕਰ ਰਹੇ, ਉਹ ਤਾਂ ਏਦਾਂ ਲੱਗਦਾ ਜਿਵੇਂ ਆਪਾਂ ਕੁੱਛ ਪੜ੍ਹ ਰਹੇ ਹੋਈਏ। ਜਾਂ ਕੁੱਛ ਕਿੱਦਾਂ ਹਨਾ ਵੀ ਕਿਸੇ ਨੂੰ ਭਾਸ਼ਣ ਦੇ ਰਹੇ ਹੋਗੀ, ਗੱਲ ਨਹੀਂ ਬਣਦੀ ਹੈਗੀ। ਓਦਾਂ ਦੀ। ਜੇ ਜਾਂ ਕੋਈ ਟੋਪਿਕ ਲੈ ਕੇ।
ਹਾਂਜੀ-ਹਾਂਜੀ, ਸਹੀ ਕਹਿ ਰਹੇ ਹੋ।
ਨੋਰਮਲ ਗੱਲਾਂ ਦੇਖੋ ਕਿੰਨੀਆਂ ਵਧੀਆ ਹੁੰਦੀਆਂ ਨੇ।
ਨਾ, ਹਾਂਜੀ-ਹਾਂਜੀ ਹੁਣ ਲਗਾ ਲਓ ਆਪਾਂ ਨੋਰਮਲੀ ਗੱਲ ਕਰ ਰਹੇ ਹਾਂ। ਆਪਣੀ ਵਧੀਆ ਗੱਲਾਂ ਹੋ ਰਹੀਆਂ ਨੇ। ਉੱਥੇ ਤਾਂ ਕਈ ਪਰਸਨ ਬੜੇ ਵਧੀਆ ਹੁੰਦੇ ਸੀ। ਉਹ ਨੋਰਮਲੀ ਗੱਲਾਂ ਕਰਦੇ ਸੀਗੇ।
ਹਾਂਜੀ-ਹਾਂਜੀ।
ਤੇ ਤੇ ਉਹਨਾਂ ਨਾਲ ਬੜੀ ਵਧੀਆ ਗੱਲ ਹੁੰਦੀ ਸੀ। ਜੋ ਉਹ ਆਪਾਂ ਨੂੰ ਆਪਾਂ ਚਾਹੁੰਦੇ ਸੀਗੇ ਵੀ ਜੇ ਉਹ ਦੁਬਾਰਾ ਐਡ ਹੋ ਜਾਏ ਨਾ ਆਪਣਾ ਤੇ ਉਹਨਾਂ ਨਾਲ ਵਧੀਆ ਗੱਲ ਹੁੰਦੀ ਸੀਗੀ।
ਫਿਰ ਮਤਲਬ, ਉਹ ਵਾਲਾ ਪਲੈਟਫਾਰਮ ਦੁਬਾਰਾ ਨਹੀਂ ਆਇਆ ਹੈਗਾ?
ਮੈਮ ਆ ਤਾਂ ਗਿਆ, ਪਰ ਉਹਦੇ ਤੇ ਨਾ ਕੰਮ ਲਗਾ ਲਓ ਕਿਸੇ ਹੋਰ ਚੀਜ਼ ਦਾ ਚੱਲ ਰਿਹਾ। ਕੋਈ ਹੋਰ ਭਾਸ਼ਾਵਾਂ ਦਾ ਚੱਲ ਰਿਹਾ। ਜਿਵੇਂ ਡੋਗਰੀ ਹੋ ਗਿਆ। ਹਨਾ, ਐਵੇਂ ਦੀਆਂ ਭਾਸ਼ਾਵਾਂ ਦਾ। ਚੱਲ ਰਿਹਾ ਆ ਤਾਂ ਕਰਕੇ ਨਹੀਂ, ਚਲੋ ਜਦੋਂ ਪੰਜਾਬੀ ਦਾ ਆਉਂਦਾ ਆ ਫਿਰ ਤਾਂ ਚਲੋ ਆਪਾਂ ਸਾਰੇ ਹੀ।
ਹਾਂਜੀ-ਹਾਂਜੀ ਆਪਾਂ ਤਾਂ ਪੰਜਾਬੀ ਦੇ ਮਾਹਿਰ ਹਾਂ। ਕਿਉਂਕਿ ਆਪਣੀ ਬੋਲੀ ਪੰਜਾਬੀ ਹੈ ਨਾ।
ਪੰਜਾਬੀ ਦਾ ਆਪਾਂ, ਹੁੰਦਾ ਵੀ ਪੰਜਾਬੀ ਦਾ, ਦੇਖੋ ਪਤਾ ਪਤਾ ਕੀ ਹੈ। ਮੈਂ ਜਿਹੜਾ ਉਹ ਪਲੈਟਫਾਰਮ ਸੀ ਉਹਦੇ 'ਚ ਮਤਲਬ ਕਿ ਯੂ ਪੀ, ਬਿਹਾਰ ਸਾਈਡ ਵਾਲੇ ਵੀ ਸੀਗੇ। ਰਾਜਸਥਾਨ ਦੇ ਸੀਗੇ। ਤੇ ਜੰਮੂ ਕਸ਼ਮੀਰ ਦੇ ਵੀ ਸੀਗੀਆਂ।
ਠੀਕ ਹੈ। ਠੀਕ ਹੈ। ਫੇਰ ਉਹ ਮਤਲਬ ਕਿੱਦਾਂ? ਪੰਜਾਬੀ 'ਚ ਗੱਲ ਕਰਦੇ ਸੀ। ਕਿਹੜੀ ਲੈਂਗੁਏਜ ਵਿੱਚ ਕਰਦੇ।
ਕਰਦੇ ਸੀਗੇ ਮੈਮ, ਅੱਧੇ ਦੇਖੋ ਥੋੜੀ- ਥੋੜੀ ਪੰਜਾਬੀ ਆਉਂਦੀ ਸੀਗੀ।
ਠੀਕ ਹੈ।
ਤੇ ਅੱਧਿਆਂ ਨੂੰ ਆਪਾਂ ਪੰਜਾਬੀ ਬੋਲਦੇ ਸੀਗੇ, ਉਹ ਹਿੰਦੀ ਬੋਲਦੇ ਸੀਗੇ। ਆਪਾਂ ਫਿਰ ਉਹਨਾਂ ਨਾਲ ਟੋਪਿਕ ਤੇ ਗੱਲ ਕਰ ਲੈਂਦੇ ਸੀਗੇ, ਆਪਾਂ ਸਮਝਾ ਦਿੰਦੇ ਸੀਗੇ। ਵੀ ਇਹ ਟੋਪਿਕ ਠੀਕ ਆ, ਵੀ ਐਵੇ ਬੋਲਣਾ ਆ। ਹਾਂਜੀ, ਪਰ ਮੈਂ ਦੇਖੋ ਪਰ ਮੈਂ ਨਹੀਂ ਮੈਮ ਅੱਜ ਤੱਕ ਕੀਤੀ ਕਿਸੇ, ਮਤਲਬ ਕਿ ਮੈਂ ਪੰਜਾਬੀ, ਪੰਜਾਬ ਵਾਲਿਆਂ ਨਾਲ ਕੀਤੀ ਆ ਉਦਾਂ ਮੈਂ ਬਾਹਰ ਲਿਆ ਨਾਲ ਨਹੀਂ ਕੀਤੀ, ਕਿਉਂਕਿ ਉਹਨਾਂ ਨੂੰ ਕੋਈ ਗੱਲ 'ਚ ਨਹੀਂ ਮੰਨਦੀ ਫਿਰ ਮੈਨੂੰ ਵੀ ਹੁੰਦਾ ਜੇ ਰਿਜੈਕਟ ਹੋ ਗਈ, ਆਪਣੀ ਉਨੀ ਮਿੰਟ ਵੇਸਟ ਜਾਣਗੇ
ਹਾਂਜੀ, ਤੇ ਇਹ ਗਲ ਸਹੀ, ਤੁਸੀਂ ਇੱਕ ਚੀਜ਼ ਦੇਖੋ, ਜੇ ਹੁਣ ਆਪਣੇ ਸਾਹਮਣੇ ਕੋਈ ਪਰਸਨ ਆਉਂਦਾ, ਉਹ ਹਿੰਦੀ ਬੋਲਦਾ ਆਪਾਂ ਉਹਦੀ ਲੈਗੁਏਜ ਸਮਝ ਲਵਾਂਗੇ, ਸਾਹਮਣੇ ਵਾਲੇ ਨੂੰ ਬੜੀ ਦਿੱਕਤ ਆਉਂਦੀ ਹੈ ਆਪਣੀ ਭਾਸ਼ਾ ਸਮਝਣ ਦੇ ਵਿੱਚ
ਹਾਂਜੀ -ਹਾਂਜੀ, ਆਪਾਂ ਦੇਖੋ ਪਰ ਮਤਲਬ ਕਿ ਜਿਹੜੇ, ਮੈਂ ਸੋਚ ਜਿਹੜੇ ਦੂਸਰੇ ਉਸਦੇ ਪਰਸਨ ਆਉਂਦੇ ਸੀਗੇ। ਮੈਂ ਸੋਚਦੀ ਸੀਗੀ ਵੀ ਉਹ ਕੀ ਸੋਚ ਕੇ ਆਂਉਦੇ ਹੋਣੇ-ਹੁਣ ਤਾਂ ਐਂ ਹੋਣਾ, ਵੀ ਪੰਜਾਬੀ ਬੜੀ ਸੌਖੀ ਹੈ। ਚਲੋ ਹੈ ਸੌਖੀ ਹੈ। ਪਰ ਉਹਨਾ ਨੂੰ ਤਾਂ ਔਖੀ ਲੱਗ ਰਹੀ ਹੋਣੀ, ਹੁਣ ਆਪਾਂ ਨੂੰ ਵੀ ਤਾਂ ਉਹਨਾਂ ਦੀ ਭਾਸ਼ਾ ਔਖੀ ਲੱਗਦੀ ਹੈ।
ਹਾਂਜੀ-ਹਾਂਜੀ ਇਹ ਤਾਂ।
ਹਾਂਜੀ-ਹਾਂਜੀ, ਚਲੋ ਠੀਕ ਹੈ। ਮੈਡਮ
ਹਾਂਜੀ-ਹਾਂਜੀ ਠੀਕ ਹੈ।